ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਹੋ।
ਬਹੁਤ ਵਧੀਆ ਬਹੁਤ ਵਧੀਆ ਕਿੱਦਾਂ ਯਾਦ ਕੀਤਾ ਫੇਰ ਏਨੇ ਦਿਨਾਂ ਬਾਅਦ
ਬਸ ਇੰਨੇ ਦਿਨ ਤੇ ਤੁਸੀਂ ਵੀ ਫੋਨ ਨੀ ਕੀਤਾ ਕੋਈ ਵੀ ਤੇ ਅਸੀਂ ਕਿਹਾ ਅਸੀਂ ਯਾਦ ਕਰ ਲੈਂਦੇ ਹਾਂ।
ਮੈਂ ਕਿਹਾ ਪਤਾ ਨੀ ਬਿਜੀ ਹੋਣੇ ਆ-
ਬਿਜੀ ਕਾਹਦਾ ਤੁਸੀਂ ਦਸ ਮਿੰਟ ਫੋਨ ਤ ਕਰ ਲੈਂਦੇ ਹਾਲ - ਚਾਲ ਹੀ ਪੁੱਛ ਲੈਂਦੇ।
ਹੈ ਇਹ ਗੱਲ ਤੁਹਾਡੀ
ਹਾਂਜੀ ਬਿਜੀ ਹੁੰਦੇ ਤੇ ਆਪ ਆਪਾਂ ਕਹਿ ਦਿੰਦੇ ਤੁਹਾਨੂੰ ਕਿ ਅਸੀਂ ਬਿਜੀ ਹੈਗੇ ਹਾਂ
ਅੱਛਾ
ਹਾਂਜੀ ਪਰ ਤੁਸੀਂ ਤਾਂ ਫੋਨ ਹੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਹੈਗੀ।
ਹੋਰ ਸੁਣਾਓ
ਬਸ ਵਧੀਆ ਵਧੀਆ ਸਭ ਵਧੀਆ ਹੋਰ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਹੈ ਤੁਹਾਡੇ
ਹਾਂਜੀ ਹਾਂਜੀ ਸਭ ਵਧੀਆ ਹੋਰ ਕੀ ਕਰਦੇ ਸੀ।
ਕੁਛ ਨਹੀਂ ਬਸ ਬੈਠੇ ਸੀਗੇ ਹੁਣ ਲੰਚ ਦੀ ਤਿਆਰੀ ਕਰਨ ਲੱਗੇ ਹਾਂ
ਅੱਛਾ
ਹਾਂਜੀ ਹਾਂਜੀ ਵੈਸੇ ਤਾਂ ਗਰਮੀ ਹੋਈ ਹੋਈ ਹੈ।
ਹਾਂ ਅਸੀਂ ਵੀ ਸਵੇਰੇ ਉਹ ਬੱਚਿਆਂ ਦੀ ਮੀਟਿੰਗ ਹੁੰਦੀ ਨਾ
ਹਾਂਜੀ ਹਾਂਜੀ
ਹਾਂਜੀ ਹਾਂਜੀ ਅਤੇ ਉਹ ਪੇਰੈਂਟਸ ਮੀਟਿੰਗ ਟੀਚਿੰਗ ਮੀਟਿੰਗ ਉਹ ਸੀ ਪੀਟੀਐਮ ਪੀਟੀਐਮ ਬੋਲਦੇ ਇੰਗਲਿਸ਼ ਵਿੱਚ ਉਹ ਆਪਣਾ ਹਾਂ ਸੀ ਬੀ ਐੱਸ ਈ ਬੋਰਡ ਵਾਲੇ, ਤੇ ਤੁਹਾਡਾ ਤੇ ਕ ਤੋ ਆਈ ਸੀ ਆਈ ਸੀ ਬੋਰਡ ਚ ਪੜ੍ਹਦਾ ਵਾ
ਹਾਂਜੀ, ਹਾਂਜੀ
ਤੁਹਾਡਾ ਵੀ ਆਈ ਸੀ ਆਈ ਸੀ ਬੋਰਡ ਚ ਈ ਪੜ੍ਹਦਾ ਨਾ
ਹਾਂਜੀ ਹਾਂਜੀ
ਹਾਂ ਤੇ ਉਹ ਉਹਨਾਂ ਦੇ ਕੁਛ ਹੋਰ ਈ ਲਿਖਿਆ ਹੁੰਦਾ ਵਾ ਉਹਨਾਂ ਦਾ ਲਿਖਿਆ ਆਉਦਾ ਵਾ ਪੇਰੈਂਟਸ, ਫੈਕਲਟੀ, ਇੰਟੈਕਸ਼ਨ ਪੀ ਐਫ ਆਈ ਪੀ, ਐਫ ਆਈ ਲਿਖਿਆ ਹੁੰਦਾ ਉਹਨਾਂ ਦਾ
ਹਾਂਜੀ ਹਾਂਜੀ
ਮਤਲਬ, ਉਹਨਾਂ ਦੀ ਉਹਨਾਂ ਦੀ ਨਾ ਹਰ ਇੱਕ ਚੀਜ਼ ਵਿੱਚ ਨਾ ਥੋੜਾ ਜਿਹਾ ਐਡਵਾਂਸ ਹੁੰਦਾ ਵਾ।
ਹਾਂਜੀ ਹਾਂਜੀ
ਹਾਂ, ਤੇ ਨਾਲੇ ਐਗਜੀਬਿਸ਼ਨ ਸੀ
ਹਾਂਜੀ, ਹਾਂਜੀ ਮੈਂ ਵੀ ਗਈ ਸੀਗੀ ਮੇਰਾ ਬੇਟਾ ਵੀ ਉਸ ਪੈਟਰਨ ਤੇ ਉਹੀ ਹੈਗਾ। ਅੱਜ ਉਹਨਾਂ ਦਾ ਵੀ ਹਾਂਜੀ ਦ ਬਸ ਬਿਲਡਿੰਗ ਈ ਦੂਸਰੀ ਹੈਗੀ ਆ। ਬਾਕੀ ਹੈ ਤਾਂ ਸੇਮ ਈ ਐ, ਹਾਂਜੀ, ਮੈਂ ਪੁੱਛਿਆ ਸੀਗਾ। ਹਾਂਜੀ ਹਾਂਜੀ, ਮੈਂ ਪੁੱਛਿਆ ਸੀਗਾ ਤੁਹਾਡੀ ਵਾਈਫ ਨੂੰ ਨਾ ਇੱਕ ਦਿਨ ਤੇ ਕਹਿੰਦੇ ਮੇਰਾ ਬੇਟਾ ਤਾਂ ਦੂਸਰੀ ਬਿਲਡਿੰਗ ਵਿੱਚ ਹੈਗਾ ਤੇ ਉਹ ਬਸ ਬਿਲਡਿੰਗ ਦਾ ਈ ਫ਼ਰਕ ਐ ਬਸ ਕਿਤੇ ਸੇਮ ਈ ਐ, ਸਭ ਕੁਛ ਹਾਂਜੀ, ਹਾਂਜੀ
ਤੇ ਬੱਚਿਆਂ ਦੇ ਐਗਜੀਬਿਸ਼ਨ, ਐਗਜੀਬਿਸ਼ਨ ਦੇਖੇ ਬੱਚਿਆਂ ਦੇ ਤੁਸੀਂ
ਹਾਂਜੀ ਹਾਂਜੀ ਦੇਖ ਕੇ ਆਏ ਸੀਗੇ ਸਵੇਰੇ, ਬਹੁਤ ਵਧੀਆ ਬਣਾਏ ਹੋਏ ਨੇ ਉਹਨਾਂ ਨੇ ਨਾ
ਹਮ ਹਮ
ਹਾਂਜੀ, ਵੈਸੇ ਕਹਿਣਾ ਚਲੋ- ਅੱਛੀ ਗੱਲ ਐ ਕਿ ਫਿਫਥ ਕਲਾਸ ਮੈਂ ਦੇਖੀ ਕਿ ਫਿਫਥ ਕਲਾਸ ਦੇ ਬੱਚਿਆਂ ਨੇ ਵੀ ਅੱਛੇ-ਅੱਛੇ ਵਰਕਿੰਗ ਮੋਡਲ ਬਣਾਏ ਹੋਏ ਨੇ। ਫਿਫਥ ਕਲਾਸ ਦੇ ਬੱਚਿਆ ਨੇ, ਹਾਂਜੀ। ਹਾਂਜੀ, ਹਾਟ ਦਾ ਵਰਕਿੰਗ ਮੋਡਲ ਹੈਗਾ।
ਅੱਛਾ ਜੀ।
ਹਾਂਜੀ-ਹਾਂਜੀ।
ਹਹ ਮੈਂ ਤੇ ਭ ਉੱਥੇ ਜਾ ਕੇ ਇੱਕੋ ਈ ਚੀ ਇੱਕੋ ਈ ਚੀਜ਼ ਦੇਖੀ, ਕਿ ਬੱਚੇ ਇੰਗਲਿਸ਼ ਵਿੱਚ ਫੱਟਰ, ਪੱਟਰ -ਪੱਟਰ ਬੋਲਦੇ ਪਏਦੇ ਨੇ।
ਹਾਂਜੀ, ਬਸ ਉਹ ਪ੍ਰੈਕਟਿਸ ਹੁੰਦੀ ਨਾ ਉਹਨਾਂ ਨੂੰ ਦੇਖੋ ਉਹ ਨਾ ਫਟਾਫਟ ਉਹਨੂ ਉਹਨਾਂ ਨੂੰ ਜਿਹੜਾ ਮੋਡਲ ਮਿਲਦਾ ਐ ਨਾ ਤੇ ਰੋਲ ਨੰਬਰ ਵਾਈਜ਼ ਤੇ ਫਿਰ ਉਹੀ ਮੋਡਲ ਦੇ ਤ ਤਿਆਰ ਕਰਦੇ ਨੇ,, ਪ੍ਰਪਰੇਸ਼ਨ ਕਰਦੇ ਨੇ, ਪਹਿਲੇ ਉਹ ਮਾਈ ਸੈਲਫ ਬੋਲਣ ਗ ਗੇ ਠੀਕ ਐ, ਆਪਣਾ ਇੰਟਰੋਡਕਸ਼ਨ ਦੇਣਗੇ, ਫੇਰ ਉਹ ਦੱਸਣਗੇ ਕਿ ਆਪਾਂ ਪਾਂ ਕਿਹੜਾ ਮੋਡਲ ਬਣਾਇਆ। ਫਿਰ ਮੋਡਲ ਦੇ ਬਾਰੇ ਦੱਸਣਗੇ ਕਿ ਕਿੱਦਾਂ ਵਰਕ ਕਰਦਾ, ਤੇ ਕਿੱਦਾਂ ਮਤਲਬ।
ਹਾਂ, ਮੈਂ ਵੀ ਉਹੀ ਚੀਜ਼ ਕਹਿ ਰਿਹਾ ਸੀ ਕਿ ਉਹ ਇੰਗਲਿਸ਼ ਵਿੱਚ ਬਹੁਤ ਅਡਵਾਂਸ ਗੱਲਾਂ ਕਰਦੇ ਪਏ ਸੀ। ਵੈਸੇ! ਨੋਰਮਲੀ ਜਿਸ ਤਰ੍ਹਾਂ ਹੁਣ ਸੀ ਬੀ ਐਸਈ ਦਾ ਬੋਰਡ ਐ, ਮੈਂ ਉਹਨਾਂ ਨੂੰ ਨੀ ਦੇਖਿਆ ਕਦੀ ਇਨਾ ਚੌਥੀ, ਪੰਜਵੀ ਦੇ ਵਿੱਚ ਇੰਨੀ ਇੰਗਲਿਸ਼ ਵਿੱਚ ਗੱਲ ਕਰਦਿਆਂ।
ਹਾਂਜੀ-ਹਾਂਜੀ ਨਈ ਇਹ ਗੱਲ ਤੇ ਤੁਸੀਂ ਸਹੀ ਕਹਿ ਰਹੇ ਔ, ਮੈਂ ਵੀ ਆਪਣੇ ਹਸਬੈਂਡ ਨੂੰ ਬਲ ਕੀ ਇਹੀ ਚੀਜ਼ ਕਹਿ ਰਹੀ ਸੀਗੀ ਕਿ ਅੱਛੀ ਗੱਲ ਐ ਕਿ ਬੱਚੇ ਇੱਕ ਤੇ ਐਡਵਾਂਸ ਏ, ਅੱਛਾ ਉਨਾਂ ਦਾ ਫੋਰਥ, ਫਿਫਥ ਕਲਾਸ ਦੇ ਬੱਚੇਆਂ ਚ ਚ ਨਾ ਬਈ ਵਰਕਿੰਗ ਮੋਡ ਮੋਡਲ ਨਹੀਂ ਹੁੰਦੇ, ਜਿਵੇਂ ਹਾਰਟ ਦਾ ਮਤਲਬ ਵਰਕਿੰਗ ਦੱਸ ਰਹੇ ਨੇ ਕਿਵੇਂ ਹੁੰਦਾ। ਮਤਲਬ ਉਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ। ਬਟ, ਇੱਥੇ ਤੇ ਦੋ ਮਤਲਬ ਐ ਲਗਾ ਲੋ, ਕਿ ਅਗਰ ਓ ਫਿਫਥ ਕਲਾਸ ਦੇ ਬਚ ਚੇ ਕਾਰਨ ਨਾ, ਸੈਵਨਥ ਕਲਾਸ ਦਾ ਸਿਲੇਬਸ ਆ ਓ।
ਅੱਛਾ ਜੀ।
ਹਾਂਜੀ।
ਮਤਲਬ ਦੋ ਸਾਲ ਐਡਵਾਂਸ ਚੱਲਦੇ ਆ।
ਹਾਂਜੀ-ਹਾਂਜੀ, ਫੇਰ ਤਾਂਹੀ ਨਾ ਕਿਉਂਕਿ ਨਾ ਮੈਂ ਜਦੋਂ ਛੋਟੇ ਸੀ ਨਾ ਮਤਲਬ ਤੇ ਉਸ ਟੈਮ ਵੀ ਸੀਗਾ, ਮਤਲਬ ਦੇਖੋ ਆਈਸੀ ਐਸ ਸੀ ਬੋਰਡ ਤੇ ਆਪਨੇ ਇੱਥੇ ਤੇ ਸਿਰਫ ਦੋ ਈ ਐ, ਠੀਕ ਏ। ਦੋ ਹੀ ਸਕੂਲ ਨੇ, ਤੇ ਉਸ ਟੈਮ ਨਾ ਓ ਦੂਸਰੇ ਸਕੂਲ ਦੇ ਬੱਚੇ ਆਂਦੇ ਸੀਗੇ। ਤੇ ਉੱਥੇ ਨਾ ਪੜ੍ਹਨ ਅਸਤੇ ਤੇ ਹੁਨ ਉਨਾਂ ਦਾ ਸਿਲੇਬਸ ੳ ਫਿਰ ਦੱਸ ਜਾਂਦੇ ਸੀ, ਕਿ ਮੇਰੇ ਟਿਊਸ਼ਨ ਟੀ ਚਰ ਨੇ ਜੇੜੇ- ਕਿ ਇਨਾਂ ਦੇ ਨਾ ਦੋ ਕਲਾਸਾਂ ਐਡਵਾਂਸ, ਜਿਵੇਂ ਸਾਡੇ ਟੈਂਥ ਦਾ ਸਿਲੇਬਸ ਹੁੰਦਾ ਨਾ। ਏਨਾਂ ਚ ਏਟਥ ਚ ਕਰਵਾ ਦਿੰਦੇ ਨੇ, ਤੇ ਜੇੜਾ ਪਲੱਸ ਟੂ ਦਾ ਹੁੰਦਾ ਓ ਟੈਂਨਥ 'ਚ ਕਰਵਾਂਦੇ ਨੇ, ਏਦਾਂ ਚੱਲਦੇ ਨੇ ਮਤਲਬ।
ਤੇ ਹਰਿਆਨਾ ਵਾਲੇ ਚ ਕੀ ਹੁੰਦਾ ਵਾ?
ਹਰਿਆਨਾ ਵਾਲੇ ਦਾ ਤਾਂ ਦੇਖੋ, ਮੈਂ ਕੀਤਾ ਨੀ ਹੋਏਆ, ਉਹ ਤੇ ਥੋੜਾ ਜੇਆ ਤੁਹਾਨੂੰ ਪਤਾ।
ਚ ਦੋ ਸਾਲ ਹੋਰ ਪਿੱਛੇ ਚੱਲਦੇ ਹੋਨੇ ਓ ਵੀ।
ਪਤਾ ਨੀ, ਓ ਤੇ ਟੈਮ ਮੈਨੂੰ ਤਾਂ ਸੀ ਬੀ ਐਸ ਈ ਦਾ ਪਤਾ, ਜੇ ਤੇ ਹੁਨ ਮੇਰਾ ਬੇਟਾ ਆਈ ਸੀ ਐਸ ਈ ਚ ਪੜ੍ਹਦਾ ਤੇ ਹੁਨ ਉਦਾ ਥੋੜਾ ਬਹੁਤ ਪਤਾ ਲੱਗੇਗਾ। ਜਾਂ ਪਤਾ ਲੱਗ ਗੇਆ ਮੈਨੂੰ ਥੋੜਾ ਬਹੁਤ। ਬਾਕੀ ਹਰਿਆਨਾ ਦਾ ਮੈਂ ਕਦੀ ਪੜ੍ਹੀ ਨੀ ਆ ਤੇ ਘਰ ਚੋਂ ਵੀ ਕੋਈ ਨੀ ਹੈਗਾ ਮਤਲਬ ਇੱਕ ਵਾਰੀ ਪਾਪਾ ਨੇ ਕੋਸ਼ਿਸ਼ ਕੀਤੀ ਸੀਗੀ।
ਹੂੰ, ਅੱਛਾ ਜੀ।
ਹਾਂਜੀ, ਪਰ ਉੱਥੇ ਮੈਨੂੰ ਹਿੰਦੀ ਵਿੱਚ ਗਿਨਤੀ ਨੀ ਆਈ। ਤੇ ਉਨਾਂ ਨੇ ਕੇਆ ਕਿ ਤਾਡੀ ਬੇਟੀ ਨੂੰ ਤੇ ਗਿਨਤੀ ਨੀ ਆਂਦੀ। ਤੇ ਮੇਰੇ ਪਾਪਾ ਨੇ ਕੇਆ ਕਿ ਤੁਸੀਂ ਕਾਉਂਟਿੰਗ ਬੋਲੋ ਤੇ ਓ ਕਿਉਂ ਨਾ ਸੁਨਾਏਗੀ। ਉਹ ਲਿਖੇਗੀ ਸਾਰੀ ਲਿਖ ਦੇਗੀ। ਤੇ ਫੇਰ ਓਈ ਗੱਲ ਹੈ ਕਿ -ਕੀ ਆਪਾਂ ਸੀ ਬੀ ਐਸ ਈ ਤੋਂ ਪੜ੍ਹੇ ਆ ਨਾ ਤੇ ਆਪਾਂ ਹਰਿਆਨਾ ਚ ਤੇ ਜਾਵਾਂਗੇ ਤੇ ਸਾਨੂੰ ਥੋੜ੍ਹੀ ਜਿਹੀ ਦਿੱਕਤ ਤੇ ਆਏਗੀ ਨਾ, ਹੁਨ ਸੀ ਬੀ ਐਸ ਈ ਵਾਲਾ ਆਈ ਜੇ ਇਸ ਚ ਜਾਏਗਾ, ਉਨੂੰ ਤਾਂ ਵੀ ਦਿੱਕਤ ਆਏਗੀ।
ਹਾਂਜੀ।
ਹੂੰ ਹੋਰ ਤੁਸੀਂ ਦੱਸੋ ਤੁਸੀਂ, ਕੀ-ਕੀ ਫੇਰ ਓਬਜ਼ਰਵਜ ਕੀ ਤਾਂ ਤੁਹਾਨੂੰ ਕੇੜਾ ਮੋਡਲ ਵਧੀਆ ਲੱਗੇਆ, ਫੇਰ ਤੁਸੀਂ ਸੁਣਾਓ।
ਮੇ ਦੇਖੋ ਜੀ ਬੱਚੇਆਂ ਨੇ ਮੇਹਨਤ ਕੀਤੀ, ਮੇਰੇ ਵੱਲੋਂ ਸਾਰੇ ਬਹੁਤ ਵਧੀਆ ਸੀਗੇ। ਮੈਂ ਕਿਸੇ ਦੇ ਇੱਕ ਨੂੰ ਨਈ ਕਵਾਂਗਾ, ਕਿ ਉਹਦਾ ਬਹੁਤ ਵਧੀਆ ਸੀ। ਹਰ ਏਕ ਬੱਚੇ ਨੇ ਮੇਹਨਤ ਕੀਤੀ ਏ, ਤੇ ਸਾਰਿਆਂ ਦੇ ਬੋਹਤ ਵ ਸਾਰੇਆਂ, ਦੇ ਬੋਹਤ ਵਧੀਆ ਸੀ।
ਹਾਂਜੀ।
ਹੂੰ
ਚਲੋ ਵਧੀਆ ਹੈ। ਬੱਚਿਆਂ ਦੀਆਂ ਨੌਲੇਜ ਵੱਧਦੀ ਹੈ, ਔਰ ਕੀ। ਹਾਂ, ਦਾਲ ਤੇ
ਉਹ ਦੋ ਕਲਾਸਾਂ ਚ ਐਡੀਡ ਚੱਲ ਰਹੇ ਸੀ ਐਗਜੀਬਿਸ਼ਨ ਆਪਾਂ ਤੇ ਇੱਕ ਹੀ ਕਲਾਸ ਦੇ ਕੇ ਆਏ ਆ।
ਅੱਛਾ-ਅੱਛਾ ਠੀਕ ਹੈ। ਹਾਂ ਫੇਰ ਉਹ ਜ਼ਿਆਦਾ ਕਾਫੀ ਹੋ ਜਾਂਦੇ ਨੇ ਨਾ ਮੋਡਲ।
ਹ
ਹਾਂਜੀ। ਫੇਰ ਔਹ ਸਾਰੇ ਬੱਚਿਆਂ ਤੋਂ ਸੁੁਰਨਾ ਪੈਂਦਾ ਹੈ, ਅਗਰ ਕਿਸੇ ਦਾ ਨਾ ਹੀ ਸੁਣੋਗੇ ਤਾਂ ਫੇਰ ਔਹ ਅਗਲਾ ਬੱਚਾ ਫੀਲ ਕਰ ਲੈਂਦਾ ਯਾਰ, ਸਾਡਾ ਤਾਂ ਸੁਣਿਆ ਨਹੀਂ। ਸ਼ਾਇਦ ਸਾਡਾ ਮਾੜਾ ਬਣਿਆ ਹੋਏਗਾ, ਬ ਬੱਚੇ ਫੀਲ ਕਰ ਲੈਂਦੇ ਨੇ ਨਾ ਅੱਜ ਕੱਲ੍ਹ ਛੋਟੇ ਨੇ।
ਇਹ ਜਿਹੜੀ ਕਲਾਸ ਵਿੱਚ ਗਏ ਨੇ, ਸਟਾਰਟਿੰਗ ਤੋਂ ਲੱਗੇ ਤੇ ਐਂਡ ਤੱਕ ਇਕ ਪੂਰਾ ਰਾਊਡ ਘੁੰਮ ਕੇ ਸਾਰੇ ਬੱਚਿਆਂ ਦਾ ਸੁਣ ਕੇ ਆਏ।
ਹਾਂਜੀ- ਹਾਂਜੀ ਅਗਲਿਆਂ ਨੇ ਵੀ ਮਿਹਨਤ ਕੀਤੀ ਹੁੰਦੀ ਹੈ, ਦੇਖੋ ਪੈਸੇ ਵੀ ਲੱਗੇ ਹੁੰਦੇ ਨੇ।
ਬੋਲਦੇ ਨੇ ਫੇਰ ਗੁਡ ਆਫਟਰਨੂਨ ਸਰ, ਗੁਡ ਆਫਟਰਨੂਨ ਮੈਮ। ਗੁੱਡ ਮੋਰਨਿੰਗ ਮੈਮ, ਇਸ ਤਰ੍ਹਾਂ, ਇਸ ਤਰ੍ਹਾਂ ਗੱਲ ਕਰ ਰਹੇ ਸੀ। ਸਾਰੇ ਬੱਚੇ ਮਤਲਬ ਐਸਾ ਫੀਲਿੰਗ ਆ ਰਹੀ ਜਿਵੇਂ ਆਪਾਂ ਟੀਚਰ ਹੋ ਗਏ।
ਹਾਂਜੀ- ਹਾਂਜੀ ਬਸ ਉਓਹੀ ਗੱਲ ਹੈ ਨਾ। ਕੋਈ ਰਿਸਪੈਕਟ ਦੇ ਪਿਆਰ ਨਾਲ ਕੋਈ ਬੋਲ ਲੇ ਨਾ, ਇੰਨਾ ਹੀ ਬਹੁਤ ਹੁੰਦਾ ਐ।
ਹਾਂਜੀ।
ਹਾਂਜੀ, ਹੋਰ ਤੁਸੀਂ ਕਿੱਥੇ ਆ ਅੱਜ ਕੱਲ੍ਹ?
ਹਾਂਜੀ।
ਕਿੱਥੇ ਆ ਅੱਜ- ਕੱਲ੍ਹ ਮੈਂ ਕਿਹਾ।
ਅੱਜ ਕੱਲ ਜੀ ਅਸੀਂ ਤਾਂ ਘਰ ਹੀ ਸੀ, ਤੁਸੀਂ ਦੱਸੋ?
ਅੱਛਾ, ਘਰ ਹੀ ਸੀਗੇ।
ਹਾਂਜੀ, ਘਰ ਹੀ ਸੀ ਜੀ ਹਾਂ ਬਸ ਉਹ ਗਏ ਸੀ ਤੇ ਫਿਰ ਉੱਥੇ ਗਏ ਸੀ, ਸਕੂਲ ਤੋਂ ਉਸ ਤੋਂ ਬਾਅਦ ਫੇਰ ਕਿਤੇ ਗਏ ਹੀ ਨੀ। ਹੁਣੇ ਦੋ ਮਿੰਟ ਵਾਸਤੇ ਥੋੜ੍ਹੀ ਦੇਰ ਮਾਰਕੀਟ ਨਿਕਲਿਆ ਸੀ। ਸੁਨਿਆ ਘਰ ਈ ਹੀ ਅੱਜ ਤਾਂ ਹਾਂਜੀ।
ਚਲੋ ਬਹੁਤ ਵਧੀਆ ਜੀ, ਹੋਰ ਕੰਮ ਕਾਰ ਠੀਕ ਚੱਲ ਰਿਹਾ ਤੁਹਾਡਾ?
ਕਿ ਲੰਚ ਵਿੱਚ
ਤਿਆਰੀ ਤਾਂ ਦੇਖੋ ਅਹ ਕੀ ਬਣਾਇਆ ਸੀਗਾ, ਰਾਤੀ ਨਾ ਉਹ ਬਣਾਏ ਸੀਗੇ। ਅਹ ਉਹ ਉਬਾਲ ਕੇ ਨਾ ਜਿਹੜੇ ਪੂੜੀ ਨਾਲ ਸਬਜ਼ੀ ਖਾਂਦੇ ਆ ਆਲ ਆਲੂ ਦੀ। ਉਹ ਬਣਾਈ ਸੀਗੀ, ਕਾਫੀ ਟਾਈਮ ਹੋ ਗਿਆ ਸੀ। ਤੇ ਆਲੂ ਦੀ ਸਬਜ਼ੀ ਨੀ ਬਣਾਈ ਸੀਗੀ, ਤੇ ਨਾ ਸਾਡੇ ਘਰ ਡਬਲ -ਡਬਲ ਚੀਜ਼ ਬਣ ਰਹੀ ਆ ਅੱਜ ਕੱਲ੍ਹ ਨਾ, ਕਿਉਂਕਿ ਮੇਰੇ ਫਾਦਰ ਇਨ ਲਾਅ ਥੋੜੇ ਤੁਹਾਨੂੰ ਪ ਪਤਾ ਹੀ ਉਹਨਾਂ ਦੀ ਕੰਡੀਸ਼ਨ ਦਾ ਤੇ ਉਹ ਖਾਂਦੇ ਨੀ ਹੈਗੇ ਜਾਦਾ ਤੜਕੇ, ਤੁੜਕੇ ਵਾਲੀਆਂ ਚੀਜ਼ਾਂ ਤੇ ਫੇਰ ਵੀ ਇਸ ਕਰਕੇ ਆਪਾਂ ਥੋੜ੍ਹੀ ਜਿਹੀ ਬਣਾਦੇ ਹਾਂ ਆਪਣੇ ਵਾਸਤੇ। ਉਹਨਾਂ ਲਈ ਫੇਰ ਵ ਹਾਂਜੀ, ਹਾਂਜੀ, ਹਾਂਜੀ। ਫੇਰ ਉਹੀ ਗੱਲ ਹੈ ਨਾ, ਫੇਰ ਉਹਨਾਂ ਵਾਸਤੇ ਵੱਖਰੀ ਬਣਾਣੀ ਪੈਂਦੀ ਹੈ ਫੇਰ ਔਹ
ਠੀਕ ਆ।
ਥੋੜਾ ਜਿਹਾ ਕਰਦੇ ਨੇ ਕਿ ਮੈਂ ਏਹ ਨੀ ਖਾਣਾ ਮੈਂ ਉਹ ਨੀ ਖਾਣਾ ਥੋੜਾ ਜਿਹਾ
ਹਾਂ ਉਨਾਂ ਨੂੰ ਉਹਨਾਂ ਨੂੰ ਪ੍ਰੋਟੀਨ ਵਗੈਰਾ ਜ਼ਿਆਦਾ ਚਾਹੀਦਾ ਹੈਗਾ ਇਸ ਕਰਕੇ ਥੋੜ੍ਹਾ ਜਿਆ
ਹਾਂਜੀ
ਮੈਂ ਕਿਹਾ ਉਹਨਾਂ ਨੂੰ ਥੋੜ੍ਹਾ ਜ਼ਿਆਦਾ ਪ੍ਰੋਟੀਨ ਚਾਹੀਦਾ ਹੁੰਦਾ ਵਾ
ਹਾਂਜੀ ਹਾਂਜੀ ਬਸ ਫਿਰ ਉਹਨਾਂ ਵਾਸ ਤੇ ਥੋੜਾ ਮਦਰ ਇਨ ਲੋਅ ਨੂੰ ਹੀ ਅੱਗੇ ਕੀਤਾ ਹੋਇਆ ਕਿਉਂਕਿ ਉਹ ਫਿਰ ਨਾ ਮਤਲਬ ਕਿ ਉਨਾਂ ਨੂੰ ਹੀ ਜ਼ਿਆਦਾ ਕਰਦੇ ਨੇ ਪ੍ਰਿਓਰਟੀ ਉਹਨਾਂ ਨੂੰ ਹੀ ਦਿੰਦੇ ਨੇ ਕਿ ਉਹੀ ਦੇਣ ਉਹੀ ਕਰਨ ਫਿਰ ਮੈਂ ਆਪਣੇ ਬੇਟੇ ਦਾ ਧਿਆਨ ਰੱਖ ਲੈਨੀ ਆ ਫਿਰ ਮਦਰ ਇਨ ਲੋਅ ਉਹਨਾਂ ਦਾ ਹੀ ਦੇਖਦੇ ਨੇ ਮੇਨ
ਅੱਛਾ ਅੱਛਾ
ਜੋ ਸਬਜ਼ੀ ਬਣਾਣੀ ਏ ਖਾਣੀ ਏ ਉਹ ਆਪਣੇ ਆਪ ਬਣਾ ਦਿੰਦੇ ਨੇ ਫਿਰ
ਅੱਛਾ
ਹਾਂਜੀ ਹਾਂਜੀ
ਹੋਰ ਫਿਰ ਗੇੜਾ ਸ਼ੇੜਾ ਮਾਰਿਓ ਪਿੰਡ ਆਇਓ ਬੜਾ ਟਾਈਮ ਹੋ ਗਿਆ ਆਏ ਨੀ ਤੁਸੀਂ
ਹਾਂਜੀ ਹਾਂਜੀ ਕਿਉਂ ਨਹੀਂ ਆਨਾ ਆਨਾ ਏ ਬਿਲਕੁਲ ਆਵਾਂਗੇ ਹੋਰ ਤੁਸੀਂ ਨੀ ਆਏ ਤੁਸੀਂ ਵੀ ਆਓ ਤੁਸੀਂ ਤੇ ਅਹ ਕੋਲੋਂ ਹੀ ਹੋ ਕੇ ਚਲੇ ਮੈਂ ਕਿਹਾ ਤੁਸੀਂ ਵੀ ਨੀ ਆਂਦੇ ਤੁਸੀਂ ਵੀ ਕੋਲੋਂ ਹੀ ਹੋ ਕੇ ਚਲੇ ਜਾਂਦੇ ਹੋ
ਨਹੀਂ ਨਹੀਂ ਜੀ ਜ਼ਰੂਰ ਜ਼ਰੂਰ ਆਵਾਂਗੇ ਜੀ ਅਸੀਂ
ਹਾਂਜੀ ਹਾਂਜੀ
ਹਾਂਜੀ
ਹੋਰ ਸੁਣਾਓ
ਸਭ ਵਧੀਆ ਸਭ ਵਧੀਆ ਮੈ ਕਿਹਾ ਪਿੰਡ ਆਓਗੇ ਤੇ ਤੁਹਾਨੂੰ ਫਿਰ ਪਿੰਡ ਦੇ ਆਪਾਂ ਤੁਹਾਨੂੰ ਫਲ ਫਰੂਟ ਖਵਾਵਾਂਗੇ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਹੂੰ ਹਾਂਜੀ ਹਾਂਜੀ ਜ਼ਰੂਰ ਹੈਲੋ ਠੀਕ ਹੈ ਜੀ ਓਕੇ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਓਕੇ ਜੀ